ਹੈਲੋ।
ਸਸ਼ੀ੍ ਕਾਲ ਜੀ।
ਸ਼ਸ਼ੀਕਾਲ ਜੀ, ਕੀ ਹਾਲ-ਚਾਲ
ਹੋਰ ਦੱਸੋ?
ਬੱਸ ਵਧੀਆ, ਤੁਸੀਂ ਸੁਣਾਓ ਕਿੱਦਾ?
ਬੱਸ ਵਧੀਆ।
ਹੋਰ ਕੀ
ਹੋਰ ਦੱਸੋ, ਤੁਸੀਂ ਸਵੇਰੇ ਜਲਦੀ ਉੱਠਦੇ ਓ?
ਹਾਂਜੀ, ਬੱਸ ਇਹੀ ਉੱਠਦੇ ਹੁਣੇ ਆ। ਦੇਖੋ ਨੋ ਕ ਵਜੇ ਤੱਕ, ਹੁਣ ਕਈ ਵਜੇ ਜਲਦੀ ਹੈ ਕਈ ਵਾਸਤੇ ਲੇਟ ਐ।
ਹਾਂਜੀ, ਹਾਂਜੀ ਇਹ ਤਾਂ ਐ ਵੈਸੇ ਜਿੰਨਾਂ ਨੇ ਕੰਮਾਂ ਤੇ ਜਾਣਾ ਹੁੰਦਾ ਉਹ ਦੇਖੋ ਤਾਂ ਸਵੇਰੇ ਜਲਦੀ ਉਠ ਉੱਠ ਜਾਂਦੇ ਆ।
ਇਧ ਦੇਖੋ ਹੁਨ ਮੈਂ ਯਾਰ ਹੁਣ ਕਿੱਧਰੇ ਜਾਂਦੀ ਨੀ ਪਈਆ, ਮੇਰਾ ਕੰਮ ਜਿਹੜਾ ਹੁੰਦਾ ਉਹ ਘਰ ਤੋਂ ਹੁੰਦਾ ਔਨਲਾਈਨ ਕਰ ਜਾਂ ਮੈਂ ਕੋਈ ਕਰਦੀ ਆ ਨਾ ਤੇ ਉਸ ਚੱਕਰ ਵਿੱਚ ਮੈਨੂੰ ਫ਼ਰਕ ਨੀ ਪੈਂਦਾ ਕਿਉਂਕਿ ਮੈਨੂੰ ਰਾਤੀ ਉੱਠਣਾ ਪੈਂਦਾ ਲੇਟ ਬ ਜਾਂਦੀ ਲੇਟ ਸੁਣ ਸੁਦੇ ਦੋ ਕੁ ਵੱਜ ਜਾਂਦੇ ਨੇ। ਫੇਰ ਮੈਂ ਕਹਿੰਦੀ ਚਲੋ ਸੱਤ ਘੰਟੇ ਦੀ ਨੀਂਦ ਤਾਂ ਬੰਦੇ ਨੂੰ ਚਾਹੀਦੀ। ਦੋ ਥੋੜਾ ਲੇਟ ਉੱਠ ਜਾਓ। ' ' ਕਿਉਂਕਿ ਪਹਿਲਾਂ ਐ ਜਾਂਦੀ ਸੀ ਮੈਂ ਹੁਣੇ, ਇਹ ਤਾਂ ਅ ਹੁਣੇ ਮੈਂ ਮਈ ਤੱਕ ਗਈ ਹਾਂ ਕੋਲੇਜ। ਤਾਂ ਕਿਉਂਕਿ ਮੇਰੇ ਪੇਪਰ ਚੱਲ ਰਹੇ ਸੀ ਉਸ ਟਾਇਮ। ਫੇਰ ਉਹ ਪੇਪਰ ਖ਼ਤਮ ਹੋਏ ਉਸ ਤੋਂ ਪਹਿਲੇ ਵੀ ਦੇਖੋ ਯਾਰ ਪਹਿਲੇ ਪਤਾ ਕਿਆ ਪਹਿਲੇ ਕੀ ਹੁੰਦਾ ਸੀ ਸੀ। ਸੁਣ ਦੀ ਮੈਂ ਤਾਂਵੀ ਲੇਟ ਹੀ ਸੀ। ਕਿਉਂਕਿ ਮੈਨੂੰ ਲੇਟ ਪੜ੍ਹਨ ਦੀ ਆਦਤ ਐ ਰਾਤੀਂ ਸ਼ਾਂਤੀ ਹੋਵੇ ਮੇਰੇ ਤੋਂ ਚੈ-ਚੈ ਵਿੱਚ ਪੜਿਆ ਨੀ ਜਾਂਦਾ ਸੀ। ਤੇ ਇਹ ਤੇ ਮੈਂ ਨਾ ਇਹ ਮੈਨੂੰ ਸ਼ੁਰੂ ਤੋਂ ਆਦਤ ਮੈਂ ਮਤਲਬ ਦਸਵੀਂ ਦੇ ਪੇਪਰ ਵੀ ਮੈਂ ਰਾਤੀ ਜਾਗ-ਜਾਗ ਕੇ ਪੜ੍ਹ-ਪੜ੍ਹ ਕੇ ਦਿੱਤੇ ਨੇ ਮੈਨੂੰ ਇੰਨਾ ਪਤਾ। ਉਸ ਤੋਂ ਬਾਅਦ ਵੀ ਮੈਨੂੰ ਰਾਤ ਪੜ੍ਹਿਆ ਮੈਂ ਤੇ ਹੁਣ ਐਵੇਂ ਹੁੰਦਾ ਐ। ਕਿ ਚਲ ਠੀਕ ਆ ਕੋਈ ਗੱਲ ਨੀ ਨੀਂਦ ਆ ਵੀ ਰਹੀ ਆ ਨਾ ਤੇ ਥੋੜਾ ਪੜ ਲੋ ਕੋਈ ਚੱਕਰ ਨੀ ਐ। ਫੇਰ ਸਵੇਰੇ ਫੇਰ ਜਲਦੀ ਉੱਠਣਾ ਪੈਂਦਾ ਸੀ। ਦੇਖੋ ਨੌ ਵਜੇ ਕੋਲਜ ਜਾਣਾ ਸੱਤ ਵਜੇ ਉੱਠਣਾ ਪੈਂਦਾ ਸੀ। ਘਰ ਦਾ ਕੰਮ ਕਰਕੇ ਜਾਣਾ ਰੋਟੀ ਪਾਣੀ ਬਣਾ ਕੇ ਜਾਣਾ। ਖਾ ਕੇ ਜਾਣਾ। ਚਲੋ ਸਫਾਈ ਵਾਲੀ ਤਾਂ ਸਾਡੀ ਆਂਟੀ ਹੈਗੀ ਐ। ਲੇਕਿਨ ਰਸੋਈ ਦਾ ਕਰਣਾ ਪੈਂਦਾ ਐ। ਉਹ ਕਰ ਕੁਰ ਕੇ ਗਏ। ਫੇਰ ਬੰਦਾ ਕਹਿੰਦਾ ਕਿ ਚੱਲ ਠੀਕ ਐ ਹੁਣ ਹੋ ਗਿਆ। ਫਿਰ ਉਹ ਨਹਾਕੇ ਜਾਓ ਨੌ ਵੱਜ ਜਾਂਦੇ ਨੇ। ਤੇ ਨੌ ਵੱਜ ਗਏ। ਹੁਣ ਕੋਲਜ ਚਲੇ ਗਿਆ ਫਿਰ ਉੱਥੇ ਪੂਰਾ ਦਿਨ ਬੈਠ ਰਹੋ। ਹੋਰ ਉੱਧਰ ਕੋਲਜ ਯਾਰ ਦੇਖ ਮਤਲਬ ਪੰਜ- ਛੇ ਘੰਟੇ ਕੋਲੇਜ ਰਹਿਣਾ ਵੀ ਸੌਖਾ ਨੀ ਹੈਗਾ। ਕਿਉਂਕਿ ਇੱਕ- ਦੋ ਵਜੇ ਛੁ ਹੁੰਦੀ ਐ। ਫੇਰ ਘਰ ਆਕੇ ਰੋਟੀ ਸਬਜ਼ੀ ਬਣਾਈ ਮਤਲਬ ਜੇ ਦੁਪਹਿਰ ਦੀ। ਦੁਪਹਿਰੇ ਰੋਟੀ ਵੈਸ ਤਾਂ ਰੋਟੀ ਬਣਦੀ ਸੀ। ਕਦੀ ਚਾਵਲ ਬਣਾ ਤੇ। ਫੇਰ ਉਹ ਖਾ ਕੇ ਸੋ ਜਾਓ ਦੋ ਘੰਟੇ। ਹੁਣ ਮੈਂ ਫਿਰ ਦੁਪਹਿਰੇ ਨੀ ਸੌਂਦੀ। ਪਹਿਲੇ ਮੈਂ ਦੁਪਹਿਰੇ ਸੌ ਜਾਂਦੀ ਸੀ ਰੋਜ਼ ਆ ਕੇ। ਹਾਂਜੀ ਘਰੇ। ਉਹੀ ਦੋ- ਤਿੰਨ ਵਜੇ ਆ ਕੇ ਸੋ ਗਈ। ਪੰਜ- ਛੇ ਵਜੇ ਤੱਕ ਉੱਠ ਗਈ। ਫੇਰ ਉਹੀ ਕੰਮਾਂ-ਕਾਰਾਂ 'ਚ ਲੱਗ ਗਏ।
ਹਾਂਜੀ-ਹਾਂਜੀ ਵੈਸੇ ਤਾਂ ਦੇਖੋ ਹਨਾ। ਸਵੇਰੇ ਉੱਠਣ ਦੇ ਫਾਇਦੇ ਵੀ ਆਪਾਂ ਨੂੰ ਬਹੁਤ ਆ ਗੇ। ਜਿਵੇਂ ਆਪਾਂ ਸਵੇਰੇ ਉਹ ਜਲਦੀ ਉੱਠਦੇ। ਵੈਸੇ ਤਾਂ ਮੈਂ ਤਾਂ ਛੇ ਵਜੇ ਉੱਠਦੀ ਹਾਂ ਸਵੇਰੇ। ਪਹਿਲਾਂ ਤਾਂ ਮੈਂ ਵੀ ਲੇਟ ਹੀ ਉੱਠਦੀ ਸੀਗੀ। ਪਰ ਹੁਣ ਮੇਰੇ ਮਤਲਬ ਕਿ ਸਹੁਰਾ ਪਰਿਵਾਰ ਜਿਹੜਾ ਹਨਾ। ਉਹ ਸਵੇਰੇ ਜਲਦੀ ਕੰਮ ਤੇ ਜਾਂਦੇ ਆ। ਪੰਜ ਵਜੇ ਝੋਨਾ ਲਾਉਣ। ਉਹਦੇ ਕਰਕੇ ਮਤਲਬ ਕਿ ਮੈਂ ਛੇ ਵਜੇ ਉੱਠਦੀ ਆ। ਵੈਸੇ ਇੱਕ ਗੱਲ ਆਪਾਂ ਨੂੰ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਨਾ ਜਲਦੀ। ਉਹਦੇ ਨਾਲ ਆਪਾਂ ਨੂੰ ਸਾਰੀ ਮਤਲਬ ਕਿ ਸਾਰਾ ਦਿਨ ਆਲਸ ਨੀ ਪੈਂਦਾ।
ਇਹ ਤੇ ਦੇਖੋ ਹੈਂ। ਮਤਲਬ ਮੈਂ ਨਾ ਹੁਣ ਵੈਸੇ ਨ ਉੱਠ ਗਿਆ ਮੈਂ ਕਿਹਾ ਉਹ ਝੂਠ ਬੱਲਾ ਵੀ ਮੈਂ ਉੱਠ ਗਿਆ। ਮੈਂ ਨੀ ਉੱਠਦੀ।
ਵੈਸੇ ਵੀ ਲੇਟ ਉ ਉਠਿਆ ਜਾਂਦਾ ਆ ਦੇਖੋ ਹਨਾ। ਜਦੋਂ ਘਰੇ ਹੀ ਰਹਿਣਾ ਹੁੰਦਾ ਆਪਾਂ ਨੂੰ ਪਤਾ ਆਪਾਂ ਘਰੇ ਰਹਿਣਾ। ਉਹਦੇ ਲਈ ਤਾਂ ਲੇਟ ਹੀ ਉੱਠਿਆ ਜਾਂਦਾ ਗਾ।
ਹਾਂਜੀ ਪਰ ਮੇਰਾ ਪਤਾ ਕੀ ਐ। ਮੈਂ ਉਹ ਆ ਮੈਨੂੰ ਕੋਈ ਕੰਮ ਹੈਗਾ। ਇੱਥੇ ਤੇ ਕੰਮ ਕਰਕੇ ਮੈ ਫੇਰ ਸੋ ਜਾਨੀ ਆ। ਹੁਣ ਮੈਨੂੰ ਪਤਾ ਮੈਨੂੰ ਪਾਪਾ ਦਾ ਨਾਸ਼ਤਾ ਬਣਾਂਣਾ ਹੈਗਾ। ਮੈਂ ਔਰ ਪਾਪਾ ਹੀ ਰਹਿਣੇ ਨਾ। ਤੇ ਉਹ ਉਹਨਾਂ ਨੇ ਜਿਸ ਟਾਈਮ ਕਹਿਣਾ ਮੈਨੂੰ ਗੂੱਗ ਨਾਸ਼ਤਾ। ਮੈਂ ਉੱਠ ਕੇ ਮੈਂ ਬਣਾ ਤਾਂ। ਤੇ ਫਟਾਫਟ ਮੈਂ ਬਣਾ ਕੇ ਰੋਟੀ ਸਬਜ਼ੀ ਬਣਾ ਕੇ ਨਾ। ਤੇ ਮੈਂ ਕਿਹਨੀ ਆ ਚਲੋ ਠੀਕ ਐ ਹੋ ਗਿਆ ਹੁਣ ਕੰਮ। ਫਿਰ ਮੈਂ ਦੁਬਾਰਾ ਸੌ ਜਾਂਣੀ ਆ ਇੱਕ- ਦੋ ਘੰਟੇ ਜੇ ਮੇਰੇ ਕੋਲ ਟਾਈਮ ਹੁੰਦਾ।
ਹਾਂਜੀ-ਹਾਂਜੀ ਵੈਸੇ ਵੀ ਸੋਣਾ ਵੀ ਬਹੁਤ ਜ਼ਰੂਰੀ ਆ ਵੇਖਿਆ ਜਾਵੇ ਤਾਂ। ਉਹਦੇ ਨਾਲ ਆਪਣਾ ਦਿਮਾਗ ਐ ਨਾ ਮਤਲਬ ਕਿ ਵਧੀਆ ਰਹਿੰਦਾ। ਤੰਦਰੁਸਤ ਰਹਿੰਦਾ ਆਪਾਂ ਨੂੰ ਸ਼ਾਂਤੀ ਮਿਲਦੀ ਆ। ਨਲੇ ਆਪਣੀ ਥਕਾਵਟ ਦੂਰ ਹੁੰਦੀ ਹੈ ਸਭ। ਇਹ ਪਹਿਲਾਂ ਤਾਂ ਸੌਣ ਦਾ
ਹਾਂਜੀ ਤੇ ਦੇਖੋ ਤੁਸੀਂ ਜਿੰਨਾ ਮਰਜ਼ੀ ਕਹਿ ਲਓ ਜਲਦੀ ਉੱਠ ਕੇ ਵੀ ਹੁੰਦਾ ਜਿਵੇਂ ਬੰਦਾ ਯਾਰ ਰਾਤੀ ਸੁੱਤਾ ਹੀ ਨੀ ਹੈ, ਜੋ ਉਹ ਜਲਦੀ ਉੱਠ ਜਾਏਗਾ, ਉਹਨੂੰ ਨੀਂਦ ਹੀ ਆਏਗੀ।
ਹਾਂਜੀ-ਹਾਂਜੀ।
ਬਸ ਫੇਰ ਉਹ ਐਥੀ ਐਵੇਂ ਲੱਗਦਾ ਤੁਸੀਂ ਦੇਖੋ ਹੁਣ ਅਸੀਂ ਮੈਂ ਜਿਵੇਂ ਕਹਿ ਕਦੀ ਕਦਾਰ ਜਿਵੇਂ ਮੈਨੂੰ ਉੱਠਣਾ ਪੈਂਦਾ ਹੁਣ ਜਿਵੇਂ ਮੈਂ ਗੁ ਗੁਰਦੁਆਰੇ ਜਾਣਾ ਸੀਗਾ ਉਸ ਦਿਨ ਤੇ ਮਤਲਬ ਜਿਵੇਂ, ਮੈਂ ਪਾਠ ਰੱਖਿਆ ਸੀਗਾ ਨਾ ਸੈਂਚੀ ਸਾਹਿਬ ਲੈ ਕੇ ਰੱਖੇ ਸੀ ਸਹਿਜ ਸ਼ੁਰੂ ਕੀਤਾ ਸੀਗਾ ਤੇ ਉਹਦਾ ਮ ਉਹਦਾ ਭੋਗ ਪੈਣਾ ਸੀਗਾ ਤੇ ਭਾਈ ਜੀ ਕਹਿੰਦੇ ਵੀ ਸਵੇਰੇ ਆਉਣਾ ਐਨੇ ਕੁ ਵਜੇ ਮੈਂ ਕਿਹਾ ਠੀਕ ਹੈ ਭਾਈ ਉਹ ਫੇਰ ਮੈਂ ਉਸ ਦਿਨ ਮੈਂ ਚਾਹੇ ਰਾਤੀ ਜਿੰਨੇ ਮਰਜ਼ੀ ਸ ਹੋਈ ਹੋ ਹਾਂ ਮੈਂ ਪੰਜ ਵਜੇ ਉੱਠ ਕੇ ਮੈਂ ਫਟਾਫਟ ਨਹਾ ਕੇ ਗੁਰਦੁਆਰੇ ਚਲੇ ਗਈ ਸੀਗੇ। ਫਿਰ ਮਤਲਬ ਜਦ ਕੰਮ ਹੈਗਾ ਫੇਰ ਤਾਂ ਉੱਠ ਜਾਂਦਾ ਬੰਦਾ ਜਦੋਂ ਪਤਾ ਹੈ ਵੀ ਕੁੱਛ ਨੀ ਕਰਨਾ ਵਿਹਲੇ ਹੈਗੇ ਆ ਤਾਂ ਫੇਰ ਉੱਠ ਕੇ ਕਰਨਾ ਵੀ ਕੀ ਐ ਅਸੀ
ਹਾਂਜੀ-ਹਾਂਜੀ ਵੈਸੇ ਤਾਂ ਦੇਖ ਦੇਖਿਆ ਜਾਵੇ ਰਾਤ ਨੂੰ ਅੱਠ ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ ਆਪਣੇ ਲਈ
ਇਹ ਤਾਂ ਹੈ, ਦੇਖੋ?
ਹਾਂਜੀ-ਹਾਂਜੀ।
ਕਿਉਂਕਿ ਜਦ ਵੀ ਆਪਾਂ ਦੇਖੀਏ ਨਾ ਵੀ ਅਸੀਂ ਸੁੱਤੇ ਨੀ ਹੈਗੇ ਤੇ ਪੂਰਾ ਦਿਨ ਸਾਡਾ ਹੀ ਚਿੜਚਿੜੀ ਚ ਹੀ ਨਿਕਲ ਜਾਂਦਾ। ਇਸ ਤੋਂ ਚੰਗਾ ਬੰਦਾ ਦੋ ਘੰਟੇ ਫਾਲਤੂ ਸੋਜੇ
ਹਾਂਜੀ-ਹਾਂਜੀ ਇਹ ਤਾਂ ਹੈ ਵੈਸੇ ਨਾਲ ਜਿਹੜੀਆਂ ਘਰ ਦੀਆਂ ਘਰ 'ਚ 'ਬੁੜੀਆਂ ਹੁੰਦੀਆਂ ਨਾ ਉਹਨਾਂ ਨੂੰ ਬਹੁਤ ਤੋਂ ਹੁੰਦਾ ਹੈ ਗਾ ਕਿਉਂਕਿ ਦੇਖੋ ਕਿਉਂਕਿ ਘਰ ਦੇ ਸਾਰੇ ਕੰਮ ਵੀ ਉਹਨਾਂ ਨੇ ਕਰ ਨੇ ਆ ਜੇ ਕੁਛ ਬਣਾਉਣਾ ਤਾਂ ਵੀ ਉਹਨਾਂ ਨੇ ਬਣਾਉਣਾ
ਸਹੀ ਗੱਲ ਹੈ ਜੀ।
ਤਾਂ ਕਰਕੇ ਜੇ ਆਪਾਂ ਦੋ ਘੰਟੇ ਤੇ ਸੌ ਵੀ ਜਾਵਾਂਗੇ ਤਾਂ-ਤਾਂ ਵੀ ਕੁਛ ਆਪਣਾ ਵਿਗੜਦਾ ਨੀ ਕਿਉਕਿ ਘਰਦਿਆਂ ਨੂੰ ਐਵੇਂ ਲੱਗਦਾ ਹੁੰਦਾ ਕਿ ਕੰਮ ਕਰਨ ਦੇ ਚੱਕਰ ਚ ਸੋਵਾਂਗੇ ਹਨਾ, ਪਰ ਆਪਾਂ ਨੂੰ ਹੁੰਦਾ ਵੀ ਜਦੋਂ ਕਰਨਾ ਦਾ ਹੀ ਸਾਰਾ ਕੰਮ ਆ।
ਉਹ ਤਾਂ ਹੈ ਦੇਖੋ ਮੈਂ ਹੁਣ ਅਹੀ ਕਹਿੰਣੀ ਆ। ਹੁਣ ਜਿਵੇ ਮੇਰਾ ਕੰਮ ਹੁੰਦਾ। ਹੁਣ ਜਿਵੇਂ ਨਾ ਸਾਡੀ ਜਿਹੜੀ ਆਂਟੀ ਹੈਗੇ ਨੇ ਨਾ ਉਹ ਸਾਡੇ ਕੋਲ ਲੱਗੇ ਨੇ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਮਤਲਬ ਸੱਤ, ਅੱਠ ਸਾਲ ਹੋ ਗਏ ਨੇ, ਤੇ ਉਹ ਛੁੱਟੀ ਤੇ ਜਾਂਦੇ ਨੇ ਨਾ ਚਾਹੇ ਉਹ ਜਾਂਦੇ ਨੇ ਮਹੀਨੇ- ਮਹੀਨੇ ਦੀ ਛੁੱਟੀ ਤੇ ਪੂਰਾ ਸਾਲ ਕੰਮ ਕਰਦੇ ਨੇ ਉੱਠਣ ਤੇ ਛੁੱਟੀ ਤੇ ਇੱਕੋ ਵਾਰ ਤੇ ਮੈਂ ਕਹਿੰਦੀ ਹਾ ਕੋਈ ਨੀ ਹੁਣ ਮੈਨੂੰ ਹੁਣ ਜਿਵੇਂ ਮੈਂ ਸਫ਼ਾਈ ਵੀ ਮੈਂ ਖੁੱਦ ਕਰਨੀ ਹੈਗੀ ਹੈ ਤੇ ਭਾਂਡੇ ਤਾਂ ਦੇਖੋ ਜਾ ਪਹਿਲੇ ਕਰਦੇ ਪਹਿਲੇ ਜਦ ਜੁਆਇੰਟ ਫੈਮਿਲੀ ਸੀਗੀ ਤਾਂ ਕਰਦੇ ਰੱਖੀ ਸੀ ਕੰਮ ਵਾਲੀ ਹੁਣ ਪਾਪਾ ਤੇ ਮੈਂ ਦੋ ਜਣੇ ਆ ਤੇ ਮੈਂ ਨਾਲ ਆਲੇ ਮਾਂਜ ਦਿੰਦੀ ਹਾਂ ਭਾਂਡੇ ਉਹਦੀ ਮੈਨੂੰ ਲੋੜ ਨੀ ਪੈਂਦੀ ਤੇ ਮੈਂ ਹੁਣ ਆਂਟੀ ਆਂਟੀ ਦਾ ਵੇਟ ਕਰਨਾ ਹੈ ਕਿ ਜਦ ਤੱਕ ਆਂਟੀ ਨੀ ਆਂਦੀ ਤਦ ਤੱਕ ਮੈਂ ਖੁਦ ਕਰਨੀ ਸਫਾਈ ਹੁਣ ਮੈਂ ਜਿਵੇਂ ਸਵੇਰੇ ਉੱਠਾਂਗੀ ਸਵੇਰੇ ਉੱਠ ਕੇ ਮੈਂ ਪਹਿਲਾਂ ਪਾਪਾ ਦਾ ਨਾਸ਼ਤਾ ਬਣਾਉਦੀ ਹਾਂ। ਸਭ ਤੋਂ ਪਹਿਲਾਂ ਕਿਉਂਕਿ ਪਾਪਾ ਜਾਂਦੇ ਨੇ ਕੰਮ ਤੇ ਫ਼ਿਰ, ਪਾਪਾ ਕੰਮ ਤੇ ਗਏ ਫ਼ਿਰ ਮੈਂ ਆ ਕੇ ਦੋ ਘੰਟੇ ਹੋਰ ਸੋ ਗਈ। ਮੈਂ ਦੋ ਘੰਟੇ ਬਾਅਦ ਉੱਠਦੀ ਹਾ ਫਿਰ ਆਪਣਾ ਨਾਸ਼ਤਾ ਕਰਦੀ ਭਾਂਡੇ-ਭੂੰਡੇ ਧੋ ਕੇ ਫ਼ਿਰ ਮੈਂ ਸਫ਼ਾਈ ਕਰਦੀ ਆ। ਹੁਣ ਉਹ ਦੋ ਘੰਟੇ ਨਾਲੈ ਮੈਨੂੰ ਆਏ ਫਰਕ ਪੈਂਦਾ ਮੈਂ ਦੁਪਹਿਰੇ ਨਹੀਂ ਸੋਣਾ ਪੈਦਾ ਮੈਂ ਦੁਪਹਿਰੇ-ਦੁਪਹਿਰ ਕੰਮ ਕਰ ਲੈਂਦੀ ਹਾਂ ਔਰ ਨਾਲੇ ਯਾਰ ਬੰਦਾ ਨਾ ਸਹੀ ਮੂੜ ਤੋਂ ਉੱਠਦਾ ਮੈਨੂੰ ਨੀ ਤਾਂ ਮੇਰਾ ਮੈਂ ਤਾਂ ਹਾਂ ਵੀ ਅਸੀਂ ਜੋ ਬਿਨਾਂ ਮੈਨੂੰ ਮੇਰੀ ਨੀਂਦ ਪੂਰੀ ਨਾ ਮੈਨੂੰ ਕੋਈ ਉਠਾ ਦੇ ਉਹ ਪੂਰਾ ਦਿਨ ਚਿੜੀ-ਚਿੜੀ ਕਰਦੀ ਰਹਾਂਗੀ।
ਹਾਂਜੀ-ਹਾਂਜੀ ਹੁੰਦਾ ਹੀ ਐਗਾ ਬੰਦੇ ਨੂੰ ਕਿਉਂਕਿ ਜਦੋਂ ਨੀਂਦ ਆਉਂਦੀ ਹੁੰਦੀ ਉਦੋਂ ਉਠਾ ਦਿੰਦੇ ਜਦੋਂ ਨਹੀਂ ਜਦੋਂ ਆਉਂਦੀ ਹੁੰਦੀ ਰਾਤ ਨੂੰ ਉਦੋਂ ਸੌਣ ਨੀ ਦਿੰਦੇ ਤੇ ਜਦੋਂ ਸਵੇਰੇ ਸਵੇਰੇ ਜਾਗ ਜਾਗਣ ਨੂੰ ਕਹਿ ਦਿੰਦੇ ਜਲਦੀ
ਚਲੋ ਬਈ ਉੱਠੋ ਹੁਣ ਹੋ ਗਿਆ, ਸਾਡੇ ਤਾਂ ਸਾਡੇ ਕਾਲਜ ਦੀ ਨਾ ਟ੍ਰਿਪ ਸੀ ਅਤੇ ਉਹੀ-ਉਹੀ ਸਵੇਰੇ-ਸਵੇਰੇ ਸਾਨੂੰ ਮਤਲਬ ਸਾਡੀ ਨਾ ਵਨ ਡੇ ਹੁੰਦੀ ਹੈ। ਟਰਿਪ ਵੀ ਕਿਉਂਕਿ ਜਿਵੇਂ ਨਾ ਅਲਾਓ ਨੀ ਕਰਦੇ ਸਾਡੇ ਘਰਦੇ ਵੀ ਨੀ ਕਰਦੇ ਵੈਸੇ ਵੀ ਨੀ ਕਰਦੇ ਪੂਰਾ-ਪੂਰਾ ਮਤਲਬ ਦੋ, ਤਿੰਨ ਦਿਨ ਜਾਓ ਤੁਸੀਂ ਇੱਕ ਦਿਨ ਵੀ ਚਲੋ ਹੋ ਜਾਂਦੀ ਆ ਮਨਾ ਕੀ ਚੱਲ ਦੋ ਇੱਕ ਦਿਨ ਚੱਲ ਹੋ ਕੇ ਆ ਜਾਓ, ਤੇ ਸਾਡੀ ਮਸੂਰੀ ਦੀ ਟ੍ਰਿਪ ਹਨੂੰ ਸਵੇਰੇ-ਸਵੇਰੇ ਬੁਲਾਇਆ ਵੀ ਤੁਸੀਂ ਆ ਜਾਣਾ ਕੀ ਕਹਿੰਦੇ ਨੇ ਚਾਰ, ਪੰਜ ਵਜੇ ਦੇ ਕਰੀਬ ਮਤਲਬ ਪੰਜ ਵਜੇ ਬੱਸ ਚੱਲ ਪਏਗੀ ਤੁਸੀਂ ਚਾਰ ਵਜੇ ਤੱਕ ਪਹੁੰਚਣ ਕੀ ਕਰਨਾ, ਅਸੀਂ ਮਤਲਬ, ਦੇਖੋ ਹੁਣ ਮੈਂ ਸੁੱਤੀਆਂ ਮੈਂ ਨਾ ਸਾਰਾ ਕੁਛ ਕੰਮ-ਕੁੰਮ ਕਿਉਂਕਿ ਰਾਤੀ ਅਸੀਂ ਕਰਨੀ ਸੀ ਪੈਕਿੰਗ ਵਗੈਰਾ ਉਹ ਸਭ ਕੁਛ ਕੀਤਾ ਸਮਾਨ ਲਿੱਤਾ ਰ ਜਿਵੇਂ ਥੋੜਾ ਸਮਾਨ ਜਿਵੇਂ ਆਪਾਂ ਟਰੀਪ ਬਣਾ ਬਣੂਕੇ ਸੈਂਡਵਿਚ ਲੈ ਕੇ ਜਾਂਦੇ ਸੀ ' ' ਉਹ ਮੈਂ ਦੇਖਿਆ ਟਾਈਮ ਵ ਗੇ ਗਿਆਰਾਂ, ਮੈਂ ਕਿਹਾ ਲੈ ਹੋ ਗਿਆ ਟਾਈਮ, ਸੋਏ ਸੋਈਏ ਵੀ ਚਾਰ ਵਜੇ ਤੱਕ ਉੱਠਣਾ ਵੀ ਹੈਗਾ ਦੁਬਾਰਾ, ਉਹਦ ਲੇਟ ਆ ਮੈਨੂੰ ਨੀਂਦ ਵੀ ਨਾ ਆਏ ਕਿਉਂਕਿ ਹੈ ਲੇਟਸ ਹੋਣ ਦੀ ਆਦਤ ਮੈਂ ਦੇਖਿਆ ਟਾਈਮ ਦੋ ਵੱਜ ਗੇ, ਮਤਲਬ ਇੱਧਰ-ਉੱਧਰ ਹੁੰਦੇ ਈ ਕੰਮ ਮੈਂ ਕਿਹਾ ਲੈ ਹੋ ਗਿਆ। ਕੰਮ ਹੁਣ ਤੇ ਚਾਰ ਵਜੇ ਤ ਉੱਠ ਕੇ ਜਾਣਾ ਹੀ ਸੀਗਾ ਫੇਰ ਮੈਂ ਸੁੱਤੀ ਨੀ ਮੈਂ ਉਠ ਠੀ ਮੈਂ ਪਾਠ ਵਗੈਰਾ ਕੀਤਾ, ਮੈਂ ਕਿਹਾ ਚੱਲ ਗੁਰਦੁਆਰੇ ਹੋਵ ਆਵਾ। ਗੁਰਦੁਆਰੇ ਹੋ ਕੇ ਆਈ ਚਾਰ ਕ ' ' ਉੱਧਰ ਮੱਥਾ ਟੇਕ ਕੇ, ਮੈਂ ਚਲੀ ਗਈ। ਉੱਧਰ ਫੇਰ ਮੈਂ ਨਾ ਬੱਸ ਦੇ ਵਿੱਚ ਜਿਸ ਟਾਈਮ ਮੈਂ ਬੈਠੀ ਮੈਂ ਕ ਦੇਖ ਹੋ ਜਿਸ ਟਾਈਮ ਤੱਕ ਮਸੂਰੀ ਨਹੀਂ ਆਂਦਾ ਮੈਨੂੰ ਕੋਈ ਠਾਏਗਾ ਨਹੀਂ, ਮੈਨੂੰ ਸੋ ਲੈਣ ਦ ਚੱਜ ਨਾਲ ' ' ਮੇਰਾ ਦਿਮਾਗ ਖ਼ਰਾਬ ਰਹਿਣਾ ਪੂਰਾ ਟਾਈਮ ਵੀ ਮੈਂ ਪੂਰਾ ਰਸਤੇ ਸੋ ਕੇ ਗਈ ਆ ਆਪਣਾ ਚੇਲ ਹੋ ਗਏ, ਉਹ ਤੋਂ ਬਾਅਦ ਉੱਥੇ ਜਾ ਕੇ ਉੱਠੀਆਂ ਦੇਹਰਾਦੂਨ ਉਥੇ ਬੱਸ ਰੁਕੀ ਨਾ 'ਤੇ ਬੱਸ ਚੇਂਜ ਕਰਨੀ ਸੀ ਸਾਨੂੰ, ਫਿਰ ਮੈਂ ਉੱਥੇ ਰੁਕੀ ਆਂ ਮੈਂ ਕਿਹਾ ਬਾਈ ਹੁਣ ਉੱਥੇ ਉੱਠ ਕੇ ਫਿਰ ਮੈਂ ਥੋੜੀ ਦੇਰ ਫਿਰ ਉੱਥੇ ਨਾਸ਼ਤਾ ਵਗੈਰਾ ਸਭ ਨੇ ਕੀਤਾ ਮੈਂ ਖਾਇਆ, ਮੈਂ ਫੇਰ ਜਾ ਕੇ ਦੁਬਾਰਾ ਸੌ ਗੀ ਕਿਉਂਕਿ ਹਲੇੇ ਉਧਮ ਮਸੂਰੀ ਵੀ ਟਾਈਮ ਸੀਗਾ, ਮੈਂ ਕਿਹਾ ਚਲੋ ਫਿਰ ਪਹਿਲੇ ਤਾਂ ਇਹ ਵੀ ਇਕਦਮ ਨਾ ਲੋਅ ਐਨਰਜੀ ਹੈ, ਕਿਆ ਹੈ ਕਿਆ ਨਹੀਂ ਹੈ ਜਿਸ ਟਾਈਮ ਮਸੂਰੀ ਉੱਠੀਆਂ ਉਸ ਟਾਈਮ ਫਿਰ ਐਨਰਜੀ ਚਲੋ ਕਿੱਥੇ ਚੱਲਣਾ ਕਿਉਂਕਿ ਯਾਰ ਉਥੇ ਸਾਰਾ ਚੱਲਣਾ ਹੀ ਸੀਗਾ ਪਹਿਲੇ ਕੈਂਪਟੀ ਬੋਲ ਗਏ ਉੱਧਰ ਵੀ ਚੱਲਣਾ ਸਾਰਾ ਖੁੱਦ ਚੱਲ ਕੇ ਗਏ, ਥੱਲੇ ਤੱਕ ਥੋੜੀਆਂ ਉੱਤਰ ਗਏ ਫਿਰ ਪੂਰੀ ਮੋਲ ਰੋਡ ਅਸੀਂ ਘੁੰਮੀ ਕਈਆਂ ਨੇ ਨਾ ਐਕਟਿਵਾ ਲੈ ਲੀ ਸੀ ਉੱਥੇ ਰੈਂਟ ਤੇ, ਆਪਾਂ ਨੀ ਲਿੱਤੀ ਉਸ ਟਾਈਮ ਕਿਉਂਕਿ ਸਾਨੂੰ ਸੀਗਾ ਹਫ਼ਤਾ ਤੱਕ ਤਾਂ ਐ ' ' ਔਰ ਅਸੀਂ ਇੰਨੇ ਢੀਠ ਅਸੀਂ ਮੁੜੇ ਵੀ ਨੀ ਅਸੀਂ ਕਿਹਾ ਹੁਣ ਆ ਚੁੱਕਿਆ ਅੱਧੇ ਰਸਤੇ ਅਸੀਂ ਅੱਗੇ ਵੀ ਜਾਵਾਂਗੇ ਆਪਾਂ ਪੂਰੀ ਮੂਲ ਰੋਡ ਘੁੰਮ ਕੇ ਆ ਐਂਡ ਤੱਕ ਜਿੱਥੇ ਐਂਡ ਹੁੰਦਾ ਨਾ ਵੀ ਲੋਕ ਕੀ ਕਹਿਣ ਤੋਂ ਅੱਗੇ ਕੁਛ ਹੈ ਨੀ, ਉੱਥੇ ਤੱਕ ਘੁੰਮ ਕੇ ਆਇਆ ਪਰ ਅੱਗੇ ਸਾਨੂੰ ਪੁੱ ਰਹੇ ਲੋਕੀ ਕਿ ਤੁਸੀਂ ਐ ਸਮਾਨ ਕਿੱਧਰ ਲੈ ਕੇ ਅਸੀਂ ਕਿਹਾ ਉੱਧਰੋਂ ਲੈ ਕਹਿੰਦੇ ਚੋਸ ਤੋਂ ਅੱਗੇ ਸੀਗਾ ਕਹਿੰਦੇ ਆਪਾਂ ਤਾਂ ਮੁੜ ਆਏ ਸਾਨੂੰ ਤਾਂ ਨਹੀਂ ਮਿਲਿਆ ਕੁਛ, ਮੈਂ ਕਿਹਾ ਬਾਈ ਆਪਾਂ ਤਾਂ ਇੱਕਦਮ ਪ੍ਰੋਪਰ ਉੱਧਰ ਤੱਕ ਘੁੰਮ ਕੇ ਆਏ ਆ।
ਹਾਂਜੀ-ਹਾਂਜੀ ' ' ਵੈਸੇ ਵੀ ਜੇਕਰ ਆਪਾਂ ਕਿਤੇ ਗਏ ਹ ਜੇਕਰ ਆਪਾਂ ਕਿਤੇ ਗਏ ਨਾ ਤਾਂ ਉਹਦਾ ਮਤਲਬ ਸਾਰਾ ਕੁਛ ਦੇਖ ਕੇ ਆਓ।
ਉਹੀ 'ਤੇ ਬਾਅਦ ਚੋਂ ਘਰ ਆ ਕੇ ਬੋਲੋ ਇਹ ਨੀ ਕੀਤਾ ਜਾਂ ਇਹ ਨੀ ਖਾਧਾ ਉਹ ਨੀ ਖਾਧਾ ਉਸ ਤੋਂ ਚੰਗਾ ਬਈ ਤੁਸੀਂ ਇੱਕ ਵਾਰ ਹੋ ਕੇ ਆਓ 'ਤੇ ਖਾ ਪੀ ਕੇ ਆਉ ਆਰਾਮ ਨਾਲ ਉਹ ਮੈਂ ਤਾਂ ਸਮਾਨ ਵੀ ਸਾਰਿਆਂ ਵਾਸਤੇ ਘਰ-ਘਰ ਸਭ ਦੇ ਵਾਸਤੇ ਸਮਾਨ ਲੈ ਕੇ ਆਈ ਨਾ 'ਤੇ ਮੇਰੇ ਘਰ ਦੇ ਕਹਿੰਦੇ ਤੂੰ ਸਮਾਨ ਲੈਣ ਗਈ ਸੀ ਤੂੰ ਸ਼ੋਪਿੰਗ ਕਰਨ ਗਈ ਸੀ, ਮੈਂ ਕਿਹਾ ਫਿਰ ਯਾਦਗਿਰੀ ਹੁੰਦੀ ਆ ਨਾ ਤੁਸੀਂ
ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਾਂ।
ਹਾਂਜੀ-ਹਾਂਜੀ ਕੋਈ ਗੱਲ ਨਹੀਂ ਠੀਕ ਹੈ ਜੀ, ਸਸ਼੍ਰੀ ਕਾਲ ਜੀ।